ਇਹ ਸ ਸ਼ੇ
ਸਸ ਸ਼੍ਰੀ ਕਾਲ ਭੈਣਜੀ।
ਹੋਰ ਕੀ ਹਾਂ ਹਾਂਜੀ ਮੈਂ ਬੋਤ ਵਧੀਆ ਤੁਸੀਂ ਸੁਨਾਓ ਕਿਵੇਂ ੳ।
ਬਸ ਮੈਂ ਵੀ ਵਧੀਆ ਹੈਗਾ।
ਅੱਛਾ ਬੜੇ ਚਿਰ ਹੋ ਗਏ ਤੁਸੀਂ ਤੇ ਮਿਲਦੇ ਨੀ ਮੈਂ ਤੇ ਤੁਹਾਨੂੰ ਵੇਖਿਆ ਨੀ ਤੇ ਤੂੰ ਮੈਨੂੰ ਗਲੀ ਚ ਬ ਪਤਾ ਲੱਗਿਆ ਤੁਸੀਂ
ਟਾਈਮ ਈ ਨੀ ਮਿਲਦਾ ਹੈਗਾ ਨਾ, ਅੱਜ ਕੱਲ੍ਹ ਕੰਮ ਤੇ ਜਾਈਏ ਤਾਂ ਹੁੰਦਾ ਆ ਟੈਮ ਮਿਲ
ਅੱਛਾ-ਅੱਛਾ ਉ ਤੇ ਮੈਨੂੰ ਬੱਚਿਆਂ ਤੋਂ ਪਤਾ ਲੱਗਿਆ ਕਿ ਤੁਸੀਂ ਕੰਮ ਸ਼ੁਰੂ ਕੀਤਾ ਫਾਸਟ ਫੂਡ ਦਾ।
ਹਾਂਜੀ-ਹਾਂਜੀ ਐਥੇ ਈ ਪਨੇ ਇਲਾਕੇ ਚ ਈ ਕੀਤਾ ਹੈਗਾ ਕੰਮ ਸ਼ੁਰੂ।
ਕਿੱਥੇ-ਕਿੱਥੇ ਅੱਛਾ ਨੇੜੇ ਈ, ਅੱਛਾ-ਅੱਛਾ। ਨਈ ਮੇਰਾ ਕਾਫੀ ਟੈਮ ਹੋ ਗਿਆ ਨਾ ਤੁਹਾਡੀ ਮੰਮੀ ਨਾਲ ਵੀ ਨੀ ਹੋਇਆ ਮੇਲ ਮਿਲਾਪ, ਨਈ ਤੇ ਮੈਨੂੰ ਜਰੂਰ ਦੱਸਦੇ ਤੇ ਤੁਸੀਂ ਕੋਈ ਉ ਫੁੱਕਾ ਤੁਹਾਡਾ ਕਿੰਨਾ ਟਾਈਮ ਹੋ ਗਿਆ ਤੁਆਨੂੰ।
ਬਸ ਏਕ ਮੀਨਾ ਈ ਹੋਇਆ ਹਜੇ।
ਅੱਛਾ ਤੇ ਤੁਸੀਂ ਕੋਈ ਅਕਾਊਂਟ ਵਗੈਰਾ ਨੀ ਬਨਾਇਆ।
ਅਕਾਊਂਟ ਵਗੈਰਾ ਅਜੇ ਨੀ ਬਨਾਆ ਹੈਗਾ, ਬਸ ਬਨਾਵਾਂਗੇ ਥੋੜੀ ਦੇਰ ਤੀਕਨ।
ਅੱ
ਹਾਂਜੀ।
ਹੋਰ ਸੁਨਾਓ।
ਹਾਂਜੀ
ਮੈਂ ਕਿਹਾ ਹੋਰ ਸੁਣਾਓ ਹੋਰ ਕਿ ਵ ਕਿਵੇਂ ਘਰੇ ਠੀਕ ਨੇ ਸਭ ਸਾਰੇ ਵਧੀਆ ਨੇ
ਹਾਂਜੀ ਹਾਂਜੀ ਸਾਰੇ ਵਧੀਆ ਤੁਸੀਂ ਸੁਣਾਓ
ਮੈਂ ਵਧੀਆ ਬਸ ਮੈਂ ਤਾਨੂੰ ਇਹ ਕਹਿਣਾ ਸੀ ਨਾ ਮੇਰੇ ਨਾ ਅ ਸਾਡੀ ਮੇਰੀ ਸਹੇਲੀ ਸੀ ਨਾ ਉਹਦੇ ਮੁੰਡੇ ਦਾ ਬਰਡੇ ਐ ਕੈਸ ਤੇ ਉਹਨਾਂ ਨੂੰ ਨਾ ਬਦ ਜੇ ਬੱਚੇ ਦੀ ਕਿਡਸ ਪਾਰਟੀ ਐ ਮਤਲਬ ਤੇ ਉਨਾ ਨੂੰ ਉਹ ਚਾਹੀਦਾ ਸੀ ਕਹਿੰਦੇ ਨੇ ਬਰਗਰ ਵਗੈਰਾ ਤੇ ਤੁਸੀਂ ਕੀ ਕਿ ਪਹਿਲੇ ਤੁਸੀਂ ਆਪਣਾ ਮੈਨਿਊ ਮੈਨੂੰ ਭੇਜ ਦੇਣਾ ਵਟਸਐਪ ਤੇ ਵੈਸੇ ਤੁਹਾਡੇ ਕੀ ਕੀ ਚੀਜ਼ਾਂ ਤੁਹਾਡੀ ਫੇਮਸ ਨੇ ਜੋ ਤੁਸੀਂ ਬਣਾ ਰਹੇ ਓ ਬੱਚਿਆਂ ਲਈ ਮਤਲਬ ਸਹੀ ਰਹੇ ਤੇ ਹੈਲਦੀ ਹੋ ਕਿਉਂਕਿ ਉਹਨਾਂ ਦੇ ਪਾਰਟੀ ਤੋਂ ਉਹ ਮੈਨੁੰ ਕਹਿੰਦੇ ਸੀ ਕਿੱਥੇ ਘਰ ਬਣਾਵਾਾਂ ਕਾਫ਼ੀ ਬੱਚੇ ਬੁਲਾਣੇ ਨੇ ਤੇ ਮੈਂ ਕਿਹਾ ਤੁਹਾਡੇ ਕੋਲ ਪੁੱਛਣੀ ਆ ਫੇਰ ਜਦ ਤੁਸੀਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਤਦ ਤੇ ਮੇਰੇ ਬੱਚੇ ਕਹਿੰਦੇ ਸੀ ਕਹਿੰਦੇ ਟੇਸਟ ਵੀ ਬਹੁਤ ਵਧੀਆ ਐ
ਹਾਂਜੀ ਹਾਂਜੀ ਕੋਈ ਨਹੀ ਮੈਂ ਦੱਸ ਦਾਂਗਾ ਤੁਹਾਨੂੰ ਮੈਨਿਊ ਭੇਜ ਦਾਂਗਾ ਤੁਸੀਂ ਚੈੱਕ ਕਰ ਲੈਣਾ ਐਦੇ ਵਿੱਚੋਂ ਵੈ ਹੈ ਸਾਡੇ ਕੋਲ ਸਾਰੀ ਹੈ ਬਰਗਰ ਵੀ ਬਣਾਦੇ ਹੈਗੇ ਜੀ ਹੈਲਦੀ ਬਣਾਦੇ ਹੈਗੇ ਆ
ਐ ਅੱਛਾ ਆ ਨੀ ਸਾਨੂੰ ਹੈਲਦੀ ਬਰਗਰੀ ਈ ਚਾਹੀਦਾ ਸੀ ਤੁਹਾਨੂੰ ਪਤਾ ਛੋਟੇ ਛੋਟੇ ਬੱਚੇ ਨੇ ਨਾ ਤਾਂ ਕਰਕੇ
ਹਾਂਜੀ ਹਾਂਜੀ
ਤੇ ਫੇਰ ਨਾ ਮੈਂ ਕੀ ਕਹਿੰਦੇ ਨੇ ਆਪਣੀ ਸਹੇਲੀ ਨੂੰ ਫਿਰ ਮੈਂ ਤੁਹਾਡਾ ਨੰਬਰ ਦੇ ਦਾਂਗੀ ਤੁਸੀਂ ਉਹਦੇ ਨਾਲ ਗੱਲ ਕਰਲੇਣੀ ਠੀਕ ਐ
ਜੀ ਹਾਂਡੀ ਈ
ਤੇ ਬਾਕੀ ਹੋਰ ਕਿਹੜੀ ਕਿਹੜੀਆਂ ਆਈਟਮਾਂ ਰੱਖੀਆਂ ਨੇ ਅਗਰ ਵੈਸੇ ਸਾਨੂੰ ਕਦੇ ਔਡਰ ਕਰਨਾ ਹੋ ਤੇ ਫਿਰ ਦਸ ਤੋਂ ਕੰਮ ਆਦੀਆਂ ਨੇ
ਬਹੁਤ ਸਾਰੀ ਆਈਟਮ ਹੈਗੀ ਐ ਜਿਵੇਂ ਕਿ ਮੋਮੋਸ ਹੋ ਗਏ ਮਨਚੂਰੀਅਨ ਹੱਕਾ ਨੂਡਲ ਹਾਂਜੀ ਇਹ ਸਾਰੀ ਆਈਟਮਾਂ ਹੈ ਗੀਆ
ਹੁਣ ਤੇ ਤੁਸੀਂ
ਹਾਂਜੀ ਈ
ਹੱਕਾ ਆ ਨੂਡਲਸ ਵੀ ਬਣਾਉਂਦੇ ਹੋ ਤੁਸੀਂ
ਹਾਂਜੀ ਹਾਂਜੀ
ਅੱਛਾ ਤੇ ਇੱਕ ਉਹ ਵੀ ਤੇ ਚੱਲਿਆ ਨੀ ਇੱਕ ਨਵਾਂ ਇੱਕ ਰੋਲ ਮੈਂ ਸੁਣਿਆ ਕਾਠੀ ਰੋਲ ਪ ਪਤਾ ਨੀ ਕੀ ਕਹਿੰਦੇ ਨੇ ਮੈਨੂੰ ਤੇ ਨਾਂ ਵੀ ਲਿਆ
ਉਹ ਸਾਡੇ ਦੋਸਤ ਦੀ ਦੁਕਾਨ ਹੈਗੀ ਐ ਨਾ ਉਹ ਬਣਾਉਂਦਾ ਹੈਗਾ ਕਾਟੀ ਰੋਡ
ਇੱਕ ਤੇ ਜੋ ਜੋ ਕਾਠੀ ਮੇਨੂੰ ਮਤ ਨਾ ਹੀ ਲਿਆਣ ਨੀ ਆਦੋ ਏ ਜੋ ਕਾਠੀ ਰੋਲ ਹੁੰਦਾ ਐ ਉਹ ਵੈਜ ਐ ਕਿ ਨੋਨ ਵੈੱਜ ਐ
ਨੋਨ ਵੈੱਜ ਵੀ ਹੁੰਦਾ ਐ ਔਰ ਵੈੱਜ ਵੀ ਹੁੰਦਾ ਐ ਦੋਨੋਂ ਹੁੰਦੇ ਹੈਗੇ ਆ
ਅੱਛਾ ਨੀ ਸਾਨੂੰ ਤੇ ਵੈਜ ਚਾਹੀਦਾ ਪਰ ਤੇਵ ਕੀ ਕੀ ਮਤਲਬ ਕੀ ਕੀ ਫਿਰ ਵੀ ਕੀ ਕੀ ਪਾਦੇ ਨੇ ਤੇ ਰੋਟੀ ਮਤਲਬ ਕਿਸ ਚੀਜ਼ ਦਾ ਰੋਲ ਹੈਗਾ ਐ ਮ
ਪਾਸਤਰ ਹਾਂਜੀ ਜਿਆਦਾ ਹੁੰਦਾ ਹੈਗਾ ਇੱਕ ਰੋਟੀ ਹੁੰਦੀ ਏ ਸਿੰ ਕੱਲ ਤੇ ਬਾਕੀ ਸੋਸਾ ਹੁੰਦੀਆਂ ਹੈਗੀਆਂ ਤੇ ਪਿਆਜ ਵਗੈਰਾ ਉਹ ਆਪਣੀ ਮਰਜ਼ੀ ਆ ਤੇ ਚੋਮੀਨ ਹੁੰਦੀ ਹੈਗੀ ਆ ਨੂਡਲ
ਅੱਛਾ ਅੱਛਾ ਮਤਲ ਫਿਰ ਹੈਲਦੀ ਰਹੇਗਾ ਜਿੱਦਾਂ ਕਿ ਉਹ ਮੈਂ ਉਹ ਸੁਣਿਆ ਐਗ ਰੋਲ ਨੇ
ਹਾਂਜੀ ਹਾਂਜੀ ਹਾਂ ਉਹ ਤਾਂ ਐਗ ਵਾਲਾ ਫਿਰ ਉਹ ਅਲੱਗ ਹੁੰਦਾ ਹੈਗਾ ਨਾ
ਅੱਛਾ ਅੱਛਾ
ਹਾਂਜੀ ਹਾਂਜੀ ਉਹ ਅਲੱਗ ਹੁੰਦਾ ਹੈਗਾ ਐ
ਬਸ ਨਾ ਮੈਂ ਆਪਣੀ ਫਰੈਂਡ ਨੂੰ ਨੰਬਰ ਦੇ ਦਾਂਗੀ ਤੁਹਾਡਾ ਤੇ ਤੁਸੀਂ ਉਹਦੇ ਨਾਲ ਗੱਲ ਕਰ ਲੈਣਾ ਵੈਸੇ ਉਹਨਾਂ ਨੇ ਬਰ ਬਗਰ ਵਗੈਰਾ ਕਾਫੀ ਔਡਰ ਕਰਨੇ ਨੇ ਜੋ ਵੀ ਕਿਡਸ ਦੀ ਵਧੀਆ ਆਈ ਤਾਂ ਮੀ ਤੁਸੀਂ ਉਹਨਾਂ ਨੂੰ ਔਫ ਜ਼ਰੂਰ ਦੇਣਾ ਤੁਹਾਡਾ ਇੱਕ ਪਲੇਟ ਨੂੰ ਫਰੀ ਫਰੂ ਕਰ ਦੇਣਾ ਜੋ ਵੀ ਤੁਹਾਡਾ ਜ ਜਿਨਾ ਵੀ ਰੇਂਦਾ ਤੁਹਾਡਾ ਡਿਸਕਾਊਂਟ ਜ਼ਰੂਰ ਦੇਣਾ ਉਹਨਾਂ ਨੇ। ਕਿਉਂਕਿ ਫਿਰ ਮੈਂ ਆਪਣੀ ਰੈਫਰੰਸ ਚ ਤੁਹਾਡਾ ਨਾਮ ਦੇ ਰਹੀ ਹਨਾ, ਤੇ ਮੈਨੂੰ ਉਹਨਾ ਨੇ ਕੇਆ ਕਿ ਤੁਸੀਂ ਬੋਤ ਬੋਤ ਈ ਵਧੀਆ ਬਣਾਉਂਦੇ ਹੋ, ਮੈਂ ਕੇਆ ਨਈ ਫਿਰ ਮੈਂ ਤੁਹਾਡੇ ਨਾਲ ਗੱਲ ਕਰਨੀ ਆ।
ਤੁਸੀਂ ਜਦੋਂ ਵੀ ਔਡਰ ਦੋਗੇ ਨਾ ਤੇ ਇੱਕ ਦਿਨ ਪੇਲਾਂ ਦੇ ਦੇਣਾ।
ਹਾਂ -ਹਾਂ ਓ ਤੇ ਤੁਹਾਨੂੰ ਦੋ ਦਿਨ ਪੇਲੇ ਹੀ ਦੇ ਦੇਣੇਗੇ, ਕਿਉਂਕਿ ਸਾਨੂੰ ਪਤਾ ਆ ਕਿਉਂਕਿ ਕਾਫ਼ੀ ਬੱਚੇ ਹੈਗੇ ਨੇ ਤੇ ਅਗਰ ਬਾਈ ਚਾਂਸ ਓਨਾ ਨੇ ਮੈਨਿਊ ਰੱਖਣਾ ਮਤਲਬ ਏ ਤੇ ਦੇਖੋ ਕਿਡਸ ਪਾਰਟੀ ਐ। ਪਰ ਓਨਾਂ ਨੇ ਨੈਕਸ ਡੇ ਨਾ ਓਨਾ ਨੇ ਘਰੇ ਵੀ ਥੋੜਾ ਜੇਆ ਪਾਰਟੀ ਵਗੈਰਾ ਕਰਨਾ ਤੇ ਤੁਹਾਡੀ ਨੋਨ ਚ ਕੋਈ ਐਸਾ ਬੰਦਾ ਨੀ ਹੈਗਾ? ਜੇੜਾ ਰੋਟੀ ਵਗੈਰਾ ਦਾ ਅਰੇਂਜਮੈਂਟ ਕਰਦੇ ਮਤਲਬ ਰੇਡੀਮੇਡ ਰੋਟੀ ਚਾਈਦੀ ਏ ਓਨਾਂ ਨੂੰ ਸਾਰੀ।
ਹਾਂਜੀ ਓ ਤਾਂ ਕੋਈ ਨੀ ਅਸੀਂ ਕਰਵਾਦਾਂਗੇ ਓਦਾ ਟੈਨਸ਼ਨ ਨਾ ਲਓ ਤੁਸੀਂ ਓ ਵੀ ਕਰਵਾਦਾਂਗੇ।
ਹਾਂ ਕਿਉਂਕਿ ਰੈਡੀਮੈਟ ਰੋਟੀ ਚਾਈਦੀ ਹੈ ਨਾ ਤੇ ਮੈਂ ਕੇਆ ਫਿਰ ਮੈਂ ਤੁਆਡੇ ਤੋਂ ਈ ਪੁੱਛ ਲੈਂਦੀ ਕਿ ਕਿ ਮੇਰੀ ਜਾਣ ਪਚਾਣ ਚੋ ਤਾਂ ਹੈ ਨਈ ਕੋਈ ਐਸਾ।
ਹਾਂਜੀ -ਹਾਂਜੀ ਕੋਈ ਨੀ ਮੇਰੇ ਵੈਸੇ ਵੀ ਦੋਸਤ ਹੈਗਾ ਓ ਕੰਮ ਕਰਦਾ ਹੈਗਾ ਇਸ ਚੀਜ਼ ਦਾ ਮੈਂ ਓਦੇ ਕੋਲ ਪੁੱਛ ਕੇ ਕਰਵਾਦਾਗਾ ਕੱਲ।
ਨਈ ਕੀ ਕੀ ਹੈਗਾ ਓਦੇ ਕੋਲ ਮਤਲਬ ਕੀ- ਕੀ ਨੋਰਮਲ ਰੋਟੀ ਚ ਕੀ-ਕੀ ਰੱਖਦਾ ਓ? ਇੱਕ ਤਾਂ ਦਾਲ ਮੱਖਣੀ ਹੋ ਗਈ, ਰੋਟੀ ਹੋ ਗਈ, ਤੰਦੂਰੀ ਰੋਟੀ ਨਾਲ ਦਾਲ ਮੱਖਣੀ ਸ਼ਾਈ ਪਨੀਰ ਔਰ?
ਓਵੀ ਹੁੰਦਾ ਹੈਗਾ ਹੋਰ ਜੀ ਪਨੀਰ, ਸ਼ਾਈ ਪਨੀਰ ਹੁੰਦਾ, ਮਟਰ ਪਨੀਰ ਹੁੰਦਾ ਹੈਗਾ ਹੋਰ ਛੋਲੇ ਹੁੰਦੇ ਹੈਗੇ ਆ, ਹੋਰ ਕੜੀ ਵੀ ਹੁੰਦੀ ਹੈਗੀ ਆ ਸ਼ਾਏਦ--ਮਿ ਮਿਕਸ ਵੈਜ ਹੁੰਦੀ ਹੈਗੀ ਆ, ਚਾਪ ਵੀ ਹੁੰਦੀ ਹੈਗੀ ਆ ਹੋਰ ਵੀ ਬਥੇਰੀ ਆਈਟਮਾਂ ਹੁੰਦੀ ਹੈਗੀਆਂ ਨਾ।
ਅੱਛਾ-ਅੱਛਾ ਕੋਈ ਨੀ ਮੈਂ ਨਾ ਫਿਰ ਓਨਾਂ ਨੂੰ ਕੈ ਦਾਂਗੀ ਫੇਰ ਤੁਸੀਂ ਬਸ ਆਪਣੇ ਫਰੈਂਡ ਨੂੰ ਕੈ -ਦੋ -ਨਾ ਕੀ ਮਤਲਬ ਦੇਖੋ ਬਈ ਥੋੜਾ ਔਫ ਦਵਾ ਦੇਣਾ ਸਾਨੂੰ ਡਿਸਕਾਊਂਟ ਕਿਉਂਕਿ ਏਨਾਂ ਨੇ ਬੱਚੇਆਂ ਦੀ ਕਿਡਸ ਵਾਲਾ ਤੇ ਤੁਹਾਡੇ ਕੋਲ ਹੋ ਜਾਏਗਾ, ਜੋ ਬੱਚੇਆਂ ਅਸੀਂ ਪਾਰਟੀ ਕਰਨੀ ਤੁਆਨੂੰ ਪਤਾ ਬੱਚੇ ਤਾਂ ਫਾਸਟ ਫੂਡ ਈ ਖਾਂਦੇ ਨੇ ਬਾਕੀ ਤੁਸੀਂ ਦੇਖੋ ਵਧੀਆ ਤਰ੍ਹਾਂ ਬਣਾਉਣਾ ਹੈਲਦੀ, ਕਿਉਂਕਿ ਛੋਟੇ ਬੱਚੇ ਨੇ ਨਾ ਫਿਰ ਤੁਆਨੂੰ ਪਤਾ ਪਾਰਟੀ ਤੇ ਸਭ ਕੁਛ ਹੋਨਾ ਵੀ ਵਧੀਆ ਉਹ ਤੇ ਸਾਰਾ ਹੁਨ ਤੁਆਡੇ ਤੇ ਵਿਸ਼ਵਾਸ ਹਾਂਜੀ- ਹਾਂਜੀ ਓ ਤੇ ਵੈਸੇ ਵਿਸ਼ਵਾਸ ਸੀ ਤੁਹਾਡੇ ਤੇ ਤਾਂ ਈ ਮੈਂ ਫ਼ੋਨ ਕੀਤਾ ਬਸ ਆਪਣੇ ਦੋਸਤ ਨੂੰ ਵੀ ਇੱ ਇੱਕ ਵਾਰੀ ਕੈ ਦੇਨਾ ਮੈਂ ਆਪਣੀ ਫਰੈਂਡ ਨੂੰ ਨਾ ਆਪਣੀ ਸੇਲੀ ਨੂੰ ਅੱਜ ਈ ਤੁਆਡਾ ਨੰਬਰ ਭੇਜ ਦਾਂਗੀ ਆਪਣੇ ਆਪ ਤੁਸੀਂ ਮੈਨਿਊ ਭੇਜ ਦੇਣਾ ਤੇ ਓ ਆਪਣੇ ਆਪ ਸਿਲੈਕਟ ਕਰ ਦੇਗੀ ਤੇ ਜੇੜੀ ਵੀ ਅੱਗੇ ਗੱਲ ਬਣੇਗੀ ਤੇ ਠੀਕ ਤੇ ਤੁਸੀਂ ਜੇ ਦੁਕਾਨ ਖੋਲੀ ਤੇ ਦੱਸਿਆ ਵੀ ਨੀ ਮਤਲਬ ਬਿਲਕੁਲ ਤੁਸੀਂ ਸ਼ੋਅ ਈ ਨਈ ਕੀਤਾ?
ਜਲਦੀ ਜਲਦਬਾਜ਼ੀ ਚ ਕਿਸੇ ਨੂੰ ਦੱਸ ਨੀ ਪਾਏਆ ਨਾ ਹਾਂਜੀ -ਹਾਂਜੀ- ਹਾਂਜੀ। ਹਾਂਜੀ ਪਾਠ ਵੀ ਕਰਾਏਆ ਸੀਗਾ।
ਅੱਛਾ ਤੇ ਫੇਰ ਆਪਣੇ-ਆਪਣੇ ਸੱਦੇ ਹੋਣੇ ਨੇ?
ਹਾਂਜੀ- ਹਾਂਜੀ।
ਅੱਛਾ, ਸੁਖਮਨੀ ਸਾਬ ਦਾ ਪਾਠ ਕਰਾਏਆ ਸੀ?
ਹਾਂਜੀ -ਹਾਂਜੀ।
ਅੱਛਾ ਵਧੀਆ ਕੀਤਾ ਜੀ ਤੁਸੀਂ, ਅੱਛਾ ਅਖੰਡ ਪਾਠ ਕਰਾਏਆ ਸੀ ਤੁਸੀਂ?
ਹਾਂਜੀ- ਹਾਂਜੀ।
ਵਧੀਆ ਕੀਤਾ ਤੁਸੀਂ ਏ
ਬਸ ਕੀ ਕਰੀਏ ਨੰਬਰ ਈਂ ਨੀਂ ਮਿਲਦੇ ਹੈਗੇ ਨਾ, ਕਈ ਬੰਦੇਆਂ ਦੇ। ਤੇ ਯਾਦ ਨੀਂ ਰੈਂਦਾ ਹੈਗਾ, ਹਾਂਜੀ।
ਤੁਸੀਂ ਵੈਸੇ ਸਟੇਟਸ-ਸਟੂਟਸ ਪਾ ਦਿਆ ਕਰੋ ਕਿਉਂਕਿ ਦੇਖੋ, ਤੁਆਡੀ ਦੁਕਾਨ ਤੇ ਏਨੀ ਵਧੀਆ ਚਲਦੀ ਵੀ ਏ ਤੇ ਏਕ ਤੇ ਲੋਕੇਸ਼ਨ ਬੜੀ ਵਧੀਆ ਹੈਨਾ। ਮੈਂ ਓਸ ਸਾਈਡ ਤੇ ਕਾਫੀ ਮਤਲਬ ਬਿਲ ਸ਼ੈਰ ਦੇ ਸੈਂਟਰ ਵਿੱਚ ਈ ਤੁਆਡੀ ਲੋਕੇਸ਼ਨ। ਤੁਆਡੀ ਰੈਂਟ ਉਤੇ ਐ, ਅਪਨੀ ਹੈਗੀ?
ਨਈਂ ਅਪਨੀ ਲਿੱਤੀ ਹੈਗੀ ਆ।
ਅੱਛਾ, ਫੇਰ ਤਾਂ ਕਾਫੀ ਮੈਂ ਪੇਆ ਹੋਣਾ, ਤੁਆਨੂੰ ਓਸ ਪਾਸ, ਕਿਉਕਿ ਤੁਆਨੂੰ ਪਤਾ- ਅੱਛਾ-ਅੱਛਾ, ਕੋਈ ਗੱਲ ਨੀ
ਓ ਤਾ ਬਸ ਲੈਈ ਜਾਏਗਾ, ਬਾਬੇ ਦੀ ਮੇਹਰ ਦੇ ਨਾਲ।
ਹਾਂਜੀ-ਹਾਂਜੀ, ਐ ਗੱਲ ਤਾਂ ਤੁਸੀਲ ਕੇ ਸਈਗੱਲ ਕਈਏ। ਦੁਕਾਨ ਵਧੀਆ ਚੱਲਦੀ ਏ ਵੈਸੇ, ਹੋਈਏ ਤੇ ਕੋਈ ਬੀਕਰੀ ਵਗੈਰਾ ਮੀਨੇ 'ਚ।
ਹਾਂਜੀ-ਹਾਂਜੀ ਹੁੰਦੀ ਵੀ ਐ। ਤੁਸੀ ਵੀ ਆਨਾ, ਵਿਜਿਟ ਕਰਨਾ ਸਾਡੀ ਦੁਕਾਨ ਤੇ।
ਹਾਂ-ਹਾਂ ਮੈ ਜਰੂਰ ਆਵਾਂਗੀ। ਮੇਰੀ ਸਹੇਲੀ ਨੇ ਇਕ ਵਾਰੀ ਗੱਲ ਕਰ ਲੋ, ਫੇਰ ਮੈ ਓਦੇ ਨਾਲ ਇਕ ਵਾਰੀ ਆਵਾਂਗੀ। ਮੇਰਾ ਤੇ ਕੈਂਦੀ ਮੈਨੂੰ ਵੀ ਮੈਨਯੂ ਭੇਜਣਾ। ਮੈ ਖੁਦ ਆਵਾਂਗੀ ਵੈਸੇ, ਤੁਸੀ ਹੋਮ ਡਿਲੀਵਰੀ ਰਖੀਏ?
ਹਾਂਜੀ, ਹੋਮ ਡਿਲੀਵਰੀ ਵੀ ਕਰਨੇ ਹੈਗੇਆ ਅਸੀ, ਬੰਦਾ ਲਾਇਆ ਦਾ ਇਕ।
ਅੱਛਾ-ਅੱਛਾ, ਐ ਤੇ ਵਧੀਆ। ਤਾਂ ਮੈਨੂੰ ਲਗੇਆ ਮਤਲਬ ਹੋਮ ਡਿਲੀਵਰੀ ਕਿਥੇ ਕਰਦੇ ਓਗੇ। ਇਕ ਤੁਆਡੇ ਓ ਵੀ ਤੇ ਹੈਗਾ, ਤੁਆਡਾ ਮਤਲਬ ਰਿਸ਼ਤਾ- ਤੇਦਾਰੀ 'ਚ ਇਕ ਮੁੰਡਾ, ਓਨੇ ਵੀ ਤੇ ਲਾਈ ਹੋਈਏ। ਕਾਰਟ ਲਾਈ ਹੋਈ ਨੇ ਅਪਨੇ। ਓਦੀ ਕਿਥੇ ਐ, ਓਦੇ ਨੇੜੇ ਹੈਕੇ? ਅੱਛਾ, ਓਨਾਂ ਦੀ ਬੜੀ ਚਲਦੀ। ਮੈ ਇੰਸਟਾ ਤੇ ਸਟੋਰੀ ਦੇਖਦੀ ਰੈਨੀ ਆ ਨਾ ਮੈ ਕੇਯਾ ਓ ਤੇ ਏਕ ਤੋਂ ਏਕ ਸਟੋਰੀਆਂ ਪਾਂਦੇ ਨੇ। ਪ੍ਰਮੋਸ਼ਨਾਂ ਵੀ ਕਰਵਾਂਦੇ ਨੇ, ਹਨਾ।
ਹਾਂਜੀ-ਹਾਂਜੀ, ਓਦੇ ਅਲਗ ਪੈਸੇ ਲਗਦੇ ਆ। ਪ੍ਰਮੋਸ਼ਨ ਤੇ ਕੁਛ- ਪੰਜ-ਦਸ ਹਜਾਰ ਲਗ ਈ ਜਾਦੇ ਹੈਗੇ ਆ, ਪ੍ਰਮੋਸ਼ਨ ਦੇ ਇਕ।
ਅੱਛਾ-ਅੱਛਾ, ਫੇਰ ਤੇ ਹੈ। ਪਰ ਓਨਾ ਦਾ ਵਧੀਆ ਚਲਦਾ ਪਿਆ ਕੰਮ ਮੇਰੇ ਖਿਆਲ ਤਿੰਨ-ਚਾਰ ਕੁ ਮਹੀਨੇ ਹੋ ਗਏ ਨੇ, ਕਿਉਕਿ ਓਨਾ ਨੇ ਸਟਾਰਟਿੰਗ ਜੋ- ਕੀਤਾ ਸੀ ਨਾ ਜਦੋ, ਓਨਾ ਨੇ ਈਨੋਗ੍ਰੇਸ਼ਨਲ ਤੇ ਮੈ ਤਾਂ ਵੇਖਿਆ ਸੀ। ਪਰ ਮੈ ਇਕ-ਦੋ ਵਾਰੀ ਗਈ, ਮੈਂ ਕੇਯਾ ਟੇਸਟ ਬੋਤ ਵਧੀਆ ਓਦਾ ਤੇ।
ਅੱਛਾ, ਓ ਆਈਟਮਸ ਅਲਗ ਨੇ ਤੁਆਡੀਆਂ ਅਲਗ ਆਈਟਮਸ ਨਾ, ਓਨਾਂ ਨੇ ਓਵੀ ਰਖਿਆ ਹੋਯਾ, ਸੈਲੇਡ ਹੈਲਦੀ ਸੈਲਡ।
ਹਾਂਜੀ-ਹਾਂਜੀ, ਸਾਰੇ ਪ੍ਰਕਾਰ ਦੀ ਚੀਜਾ ਹੈਗੀਆਂ ਨਾ ਓਨਾ ਕੋਲ।
ਅੱਛਾ, ਨਈਂ ਓ ਤੇ ਮੇਨੂੰ ਕੈਂਦੇ ਕੋਲ ਸੈਲੈਕਟੀਟ ਚੀਜਾ ਹੈਗੀਆਂ ਨੇ।
ਐਹੀ ਹੋਣੀ ਹੈਗੀ ਆ ਫੇਰ, ਅਸੀ ਜਾਦਾ ਜਾਦੇ ਨੀ ਹੈਗੇ ਨਾ ਦੁਕਾਨ ਤੇ ਓਨਾ ਦੀ।
ਕਯੋ, ਲੜਾਈ ਹੋਗੀ ਕੇ ਤੁਆਡੀ ਓਨਾ ਨਾਲ?
ਬਸ ਵੈਸੇ ਈ, ਹਾਂਜੀ-ਹਾਂਜੀ।
ਬਸ, ਤੁਆਨੁ ਅਪਨੀ ਦੁਕਾਨ ਤੋ ਫੂਰਸਤ ਨ ਮਿਲਦੀ ਹੋਣੀ। ਹੂੰ ਹਾ, ਬਸ ਐ ਤੁਆਡਾ ਅਲਗ ਏ ਓਨਾ ਦਾ ਅਲਗ, ਓ ਹੋ ਗਯਾ ਮਤਲਬ ਸੈਕਟ- ਜਿਵੇੰ ਆਈਟਮ ਤੁਸੀ ਸਾਰਾ ਈ ਕਰ ਲੇਆ ਨਾ, ਤੇ ਤੁਆਡੇ ਵਾਸਤੇ ਨੇੜੇ- ਤੇੜੇ ਕਿਵੇ ਦੈ ਮਤਲਬ- ਹੋਰ ਵੀ ਦੁਕਾਨਾਂ ਏ ਤੁਆਡੇ, ਫਾਸਟ ਫੂਡ ਨੀਂ ਐ ਤੁਆਡੀ ਹੈਗੀ ਬਸ?
ਨਈਂ ਬੋਤ ਜਾਦਾ ਹੈਗੀਆਂ, ਦੁਕਾਨਾ ਸਾਡੇ ਸੈਡ ਆਸੇ-ਪਾਸੇ ਸਾਰੀ ਜਗ੍ਹਾ ਹੈਗੀਆ ਨੇ।
ਅੱਛਾ, ਨੀ ਐ ਤੁਸੀ ਵੈਸੇ ਚੰਗਾ ਕਮ ਕੀਤਾ ਐ, ਕਿਉਕਿ ਅੱਜ-ਕੱਲ ਤੁਆਨੂੰ ਪਤਾ ਐ ਅਪਨਾ ਬਿਜਨਸ ਹੋਏ ਨਾਂ, ਓਦਾ ਅਲਗ ਹੀ ਸੁਖ ਹੈਗਾ।
ਮਾਰਕੀਟ ਦੇ ਵਿਚ ਜਾਦਾ ਵਿਕਰੀ ਹੁੰਦੀ ਹੈਗੀ ਐਨਾ, ਤੁਆਨੂੰ ਪਤਾ ਈ ਹੈਗਾ ਜਿਥੇ ਮਾਰਕੀਟ ਰਏਗੀ, ਓਥੇ ਵਿਕਰੀ ਹੁੰਦੀ ਹੈਗੀ ਏ।
ਹਾਂ, ਐ ਗੱਲ ਤੇ ਤੁਸੀ ਬਿਲਕੁਲ ਸਈ ਆਖੀ।
ਹੁਣ ਅਸੀ, ਆਸੇ ਹੁਣ ਅਸੀ ਆਸੇ-ਪਾਸੇ ਲਗਾ ਲੀਏ ਉਥੇ ਫੇਰ ਕੀ ਚੱਲੇਗੀ ਦੁਕਾਨ, ਤੁਹਾਨੂੰ ਈ ਪਤਾ ਹੈਗਾ।
ਹਾਂ ਬਿਲਕੁਲ ਨੀ ਚਲੇਗੀ, ਇਥੇ ਤੁਹਾਨੂੰ ਪਤਾ ਸਾਡੇ ਬਜਾਰਾਂ 'ਚ ਲੋਕਲ ਈ ਨਹੀ ਦੁਕਾਨਾ ਖੁੱਲੀਆਂ ਹੋਈਆਂ ਨੇ, ਐ ਵੀ ਤੇ ਚਕਰ ਪੈਂਦਾ ਨਾ ਸਾਰਾ। ਬਾਕੀ ਆ ਤੁਸੀ ਚੰਗਾ ਕੋਈ ਕੰਮ ਕੀਤਾ, ਅਪਣਾ ਬਿਜਨਸ ਬੰਦਾ ਸਟਾਰਟ ਕਰਲੇ ਨਾ, ਫਿਰ ਪ੍ਰੌਫਿਟ ਹੀ ਹੁੰਦਾ। ਰਿਸਕ ਤੇ ਹੈਗਾ ਦੇਖੋ, ਫਿਰ ਪ੍ਰੌਫਿਟ ਵੀ ਤਾਂ ਹੋਏਗਾ ਨਾ ਫਿਰ।
ਹਾਂਜੀ-ਹਾਂਜੀ, ਇਹ ਤਾ ਹੈਗਾ।
ਐ ਗੱਲ ਤੇ ਬਿਲਕੁਲ ਸਹੀ ਏ, ਹੋਰ? ਤੁਸੀ ਆਣਾ, ਚਕਰ ਲਾਣਾ ਤੇ ਮੈਨੂੰ ਜਰੂਰ ਵਟਸਐਪ ਕਰਨਾ ਆਪਣਾ ਮੈਨਿਊ, ਤੇ ਮੈ ਆਪਣੀ ਫਰੈਡ ਨੂੰ ਨੰਬਰ ਕਰਾਂਗੀ
ਕੋਈ ਨੀ ਮੈ ਤੁਹਾਨ, ਕੋਈ ਨੀ ਮੈ ਤੁਹਾਨੂੰ ਵਟਸਐਪ ਕਰਦਾਂਗਾ ਮੈਨਿਊ ਦੀ ਫੋਟੋ। ਭੇਜਦਾਂਗਾ, ਹੋਰ ਬਾਕੀ ਜੋ ਵੀ ਆਈਟਮ ਹੈਗਾ ਉਹ ਦੱਸ ਦਾਂਗਾ ਤੁਹਾਨੂੰ, ਬਾਕੀ ਉਹਦਾ ਵੀ ਦੱਸ ਆਂ ਪਲੇਨ ਰੋਟੀ ਦਾ, ਰੋਟੀ ਦਾ ਤੁਸੀਂ ਕਿਹਾ ਸੀਗਾ।
ਹਾਂ-ਹਾਂ, ਉਹ ਵੀ ਦੱਸ ਦੇਣਾ, ਉਹ ਤੇ ਜਗੋਂ ਸਗੋਂ ਮੈਂ ਭੁੱਲ ਗਈ ਸੀ ਬਈ ਤੁਸੀਂ ਆਪ ਉਹਨਾਂ ਨਾਲ ਗੱਲ ਕਰ ਲੈਣਾ, ਕਿਉਂਕਿ ਉਹਨਾਂ ਨੂੰ ਪਤਾ ਹੋਏਗਾ ਹੋਰ ਕੀ। ਕਿਉਕਿ ਉਹਨਾਂ ਨੂੰ ਤਾਂ ਤੁਹਾਨੂੰ ਪਤਾ ਪੂਰਾ ਬਡੇ ਪਲੈਨ ਕਰਾਣਾ, ਹਾਂਜੀ, ਚਲੋ
ਦਿਮਾਗ ਬਹੁਤ ਜ਼ਿਆਦਾ ਯੂਜ ਹੁੰਦਾ।
ਹਾਂ, ਐ ਤੇ ਹੈ, ਸਾਰਾ ਦਿਨ ਬੋਲਣਾ, ਕਸਟਮਰ ਨਾਲ ਡੀਲ ਕਰਨਾ ਅਸਾਨ ਥੋੜ੍ਹੀ ਕੰਮ ਏ, ਕਸਟਮਰ ਤੇ ਵੈਸੇ ਵੀ ਸਿਰ ਖਾ ਜਾਂਦੇ ਨੇ ਪੂਰਾ।
ਹਾਂਜੀ-ਹਾਂਜੀ, ਹਾਂਜੀ।
ਹੋਰ ਚਲੋ, ਚਲੋ ਠੀਕ ਏ, ਚੰਗਾ ਫੇਰ ਕਰਦੇ ਆਂ ਗੱਲ, ਸਸ਼
ਹਾਂਜੀ-ਹਾਂਜੀ, ਚੰਗਾ ਠੀਕ ਹੈ ਠੀਕ।
ਹਾਂਜੀ, ਹਾਂਜੀ